ਹਜੀ ਕੀ ਹਾਲ
ਵਧੀਆ ਚੜ੍ਹਦੀ ਕਲਾ ਚ।
ਵੈਰੀ ਗੁਡ ਵੈਰੀ ਗੁੱਡ ਚਲੋ ਹੋਰ ਕੀ ਚਾਹੀਦਾ। ਹੈਨਾ ਹੋਰ ਅ ਨਾਸ਼ਤਾ ਕਰ ਲਿਆ।
ਕੀ?
ਨਾਸ਼ਤਾ ਕਰ ਲਿਆ।
ਨਾਸ਼ਤਾ ਵੀ ਕਰ ਲਿਆ ਹੈ, ਤੇ ਬ੍ਰੈਡ ਸੈਂਡਵਿਚ। ਅੱਜ ਬ੍ਰੈਡ ਸੈਂਡਵਿਚ ਖਾਧੇ ਹੈ ਕੁਛ ਠੰਡਾ ਪੀਤਾ ਹੈ। ਟੈਂਗ।
ਕਾਹਦੇ ਵਾਲੇ ਖਾਧੇ ਸੈਂਡਵਿਚ
ਆਲੂ ਦੇ
ਅੱਛਾ ਠੀਕ ਬਣੇ ਸੀ, ਵਧੀਆ ਬਣੇ ਸੀ। ਵਧੀਆ ਬਣੇ ਸੀ।
ਵਧੀਆ ਬਣੇ ਸੀ।
ਅਤੇ ਟੈਂਗ ਕਿਦਨੇ ਬਣਾਇਆ।
ਟੈਂਗ ਮੈਂ ਆਪੇ ਬਣਾਇਆ ਬਰਫ਼ ਪਾ ਕੇ ਠੰਡਾ ਠੰਡਾ। ਓ ਆਪਾਂ ਪਹਿਲੇ ਪਾਣੀ ਲਿਆ ਫੇਰ। ਟੈਂਕ ਲਿਆ ਟੈਂਕ ਪਹਿਲੇ ਪਾਇਆ ਫਿਰ ਪਾਣੀ ਪਾਇਆ ਤੇ ਉਹਨੂੰ ਘੋਲ ਲਿਆ ਬਸ ਬਣ ਗਿਆ।
ਅੱਛਾ, ਬਰਫ਼ ਵੀ ਪਾਈ ਸੀ।
ਬਰਫ਼ ਹਾਂ, ਓ ਪਾਈ ਸੀਗੀ।
ਹੂੰ, ਗਰਮੀ ਚ ਚੰਗੀਆਂ ਲੱਗਦਾ ਹੂੰ। ਗਰਮੀ ਚ ਚੰਗਾ ਲੱਗਦਾ ਹਾਂ।
ਆ, ਕਿਉਂਕਿ ਸਰਦੀਆਂ ਚ ਨੀ ਹੁੰਦਾ ਫੇਰ ਸਰਦੀਆਂ ਚ ਏ ਐ ਨਾ ਗਲਾ ਖਰਾਬ ਹੋਣ ਦੇ ਪੂਰੇ ਪੂਰੇ ਚਾਂਸ ਹੋ ਜਾਂਦੇ ਆ ਤਾਂਈਓ ਬੰਦੇ ਗਰਮੀਆਂ ਚ ਈ ਪੀਂਦੇ ਏਦਾਂ ਦੀਆਂ ਚੀਜ਼ਾਂ।
ਹੋਰ ਤੁਹਾਨੂੰ ਕੋਈ ਬਣਾਣਾ ਨੀ ਆਂਦਾ ਕੁਛ ਖਾਣਾ।
ਆਂਦਾ ਤਾਂ ਹੈ ਬਣਾਣਾ ਪਨੀਰ ਦੇ ਪਕੌੜੇ ਬਣਾਣੇ ਆਂਦੇ ਆ ਐਵੇਂ। ਵੈੱਜ ਪਕੌੜੇ ਬਣਾਣੇ ਆਂਦੇ ਐ, ਮਿਕਸ ਵੈੱਜ ਪਕੌੜੇ ਬਣਾਣੇ ਆਂਦੇ ਐ। ਬ੍ਰੈਡ ਪਕੌੜੇ ਬਣਾਣੇ ਆਂਦੇ ਆ ਬ੍ਰੈਡ ਪੀਸ ਬਣਾਣਾ ਆਂਦਾ ਬ੍ਰੈਡ ਰੋਲ ਕਰਕੇ ਬਣਾਣਾ ਆਂਦਾ।
ਹੂੰ,
ਹੂੰ,
ਔਰ, ਸਬਜ਼ੀ ਕਿਹੜੀ ਆਂਦੀ?
ਸਬਜ਼ੀ ਮੈਨੂੰ ਆਂਦੀ ਮਿਕਸ ਵੈਜ, ਦਾਲ ਮੱਖਣੀ ਮ ਅ ਪਨੀਰ-ਮਟਰ ਮਤਲਬ, ਮਟਰ-ਪਨੀਰ, ਪਨੀਰ ਟਿੱਕਾ। ਤੰਦੂਰੀ ਟਿੱਕਾ, ਪਨੀਰ ਪਾਕੇ। ਆ ਪਨੀਰ ਸੀ ਕਬਾਬ, ਤੇ
ਹੂੰ,
ਤੇ, ਕੁਛ ਕ੍ਰੀਡੀਅਟਸ ਪੈਂਦੇ ਹੁੰਦੇ। ਉਹੀ ਚੀਜ਼ਾਂ ਹੁੰਦੀਆਂ ਵੈਸੇ, ਤੇ ਮ ਬਟਰ-ਬਟਰ ਪਨੀਰ ਬਣਾ ਲੈਨਾ। ਤੇ, ਬ੍ਰੋਨੀ ਗ੍ਰੇਵੀ'ਚ ਪਨੀਰ ਐਡ ਕਰ ਦਈ ਦਾ ਹੁੰਦਾ।
ਹੂੰ,
ਹੂੰ, ਸਾਰੇ ਪਾਸੇ ਪਨੀਰ ਈ ਪਨੀਰ ਆ।
ਹੂੰ, ਹੂੰ।
ਹੂੰ, ਮਿਕਸ ਵੈਜ ਪਨੀਰ।
ਹੂੰ।
ਹੂੰ,
ਹੋਰ?
ਮੈਂ ਚਿਸ ਚਿੱਲੀ'ਚ ਵੀ ਐਡ ਕਰਦੇ ਹੁੰਨੇ ਆ ਆਪਾਂ ਪਨੀਰ, ਤੇ ਦੂਜਾ ਚਿੱਲੀ ਪਨੀਰ, ਚਿੱਲੀ। ਮੈਨੂੰ, ਏ ਸਾਰੀਆਂ ਚੀਜ਼ਾਂ ਖਾਣੀਆਂ ਪਸੰਦ ਆ।
ਹੂੰ, ਫੇਵਰੇਟ ਕੀ ਏ?
ਸਭ ਤੋਂ ਫੇਵਰੇਟ ਹੈਗਾ ਮਿਕਸ ਵੈੱਜ, ਤੇ ਬਰਿਆਨੀ, ਵੈੱਜ ਬਰਿਆਨੀ।
ਓਕੇ!
ਹੂੰ।
ਠੀਕ ਐ, ਮਿਕਸ ਵੈਜ ਵਿੱਚ ਕਿਹੜੀ-ਕਿਹੜੀ ਸਬਜ਼ੀ ਚੰਗੀ ਲੱਗਦੀ ਐ, ਪਾਈ ਹੋਈ।
ਗੋਭੀ, ਮਟਰ ਤੇ ਬੰਦ-ਗੋਭੀ ਤੇ ਕੁਛ ਗਾਜਰ ਵਗੈਰਾ।
ਹੂੰ, ਗਾਜਰ ਹੋਗੇ ਬੈਗਨ, ਭਿੰਡੀਆਂ ਭੇ
ਤੇ ਗੋਭੀ ਹੋ ਗਈ।
ਪਨੀਰ ਵੀ ਪੈ ਜਾਂਦੈ।
ਆਹੋ, ਪਨੀਰ ਵੀ ਪੈ ਜਾਂਦੈ, ਮਟਰ ਪਨੀਰ ਵੀ ਪਾ ਸਕਦੇ, ਮਟਰ ਵੀ ਪਾ ਸਕਦੇ, ਪਨੀਰ ਵੀ ਪਾ ਸਕਦੇ, ਜੋ ਹੁੰਦਾ ਉਹ ਵੀ ਪਾ ਸਕਦੇ ਹਾਂ ਅਸੀਂ, ਮਿਕਸ ਵੈਜ-ਚ।
ਹੂੰ, ਕਰੇਲੇ ਵੀ ਪੈ ਜਾਂਦੇ ਆ।
ਕਰੇਲੇ ਵੀ ਪੈ ਜਾਂਦੇ ਹੁੰਦੇ ਆ, ਕਰੇਲੇ
ਹਾਂ।
ਤੇ, ਟਮਾਟਰ ਵੀ ਪੈ ਜਾਂਦੇ ਹੁੰਦੇ ਆ।
ਬਾਹਰ ਜਾਕੇ ਜੇ ਖਾਣਾ, ਖਾਣਾ ਹੋਵੇ ਤੁਹਾਨੂੰ ਕਿੱਥੇ ਦਾ ਖਾਣਾ ਸਵਾਦ ਲੱਗਦੈ?
ਮੈਨੂੰ ਸਭ ਤੋਂ ਸੋਹਣਾ ਸਵਾਦ ਲੱਗਦੈ ਇੱਥੇ ਆ ਜਿਹੜਾ ਆਪਣਾ ਨੇੜੇ ਹੈਗੈ ਸਰ ਮਲਟੀਪਲੈਕਸ ਉੱਥੇ ਦਾ ਤੇ ਜਾ ਤਾਂ ਇਹਨੂੰ ਛੱਡ ਗੋਲਡਨ ਪਿਓਰ ਤਾਂ।
ਉਹਨਾਂ ਦੀ ਕਿਹੜੀ ਚੀਜ਼ ਜ਼ਿਆਦਾ ਖਾਣੀ ਪਸੰਦ ਹੈ?
ਬਾਹਰ ਦੀ ਮੈਨੂੰ ਸਭ ਤੋਂ ਸੋਹਣੀ ਚੀਜ਼ ਲੱਗਦੀ ਬਟਰ ਨਾਨ।
ਅੱਛਾ! ਹਾਂ ਕਿਉਂ ਤੁਹਾਨੂੰ ਬਟਰ ਨਾਨ, ਕਿਉਂ ਇੰਨਾ ਚੰਗਾ ਲੱਗਦੈ?
ਕਿਉਂਕਿ ਬਟਰ ਨਾਨ'ਚ ਇੰਨੀ ਕੋਲਿਟੀ ਹੁੰਦੀ ਹੈ, ਇੰਨਾ ਸਵਾਦ ਹੁੰਦੈ। ਮਜ਼ਾ ਆ ਜਾਂਦਾ ਖਾਕਰ।
ਹੂੰ
ਹੂੰ ਹੁਣ ਮੈਂ ਜਿੱਦਾਂ ਦੇਖਦਾ ਹੁੰਨਾ ਆਪਣੇ ਇੱਥੇ ਇਲਾਕੇ ਚ ' ਕਿੰਨੀਆਂ ਚੀਜ਼ਾਂ ਆ ਗਈਐ ਕਿੰਨੀਆਂ ਰੈਸ ਪੀਸ ਬਣਾਂਦੇ ਐ ਲੋਕੀ ਤੰਦੂਰੀ ਰੋਟੀ ਵੀ ਬਣਾ ਰਹਿੰਨਾ ਹੁੰਨਾ ਤੰਦੂਰੀ ਰੋਟੀ ਵੀ ਖਾ ਲਈ ਦੀ ਐ ਮਿੱਸੀ ਰੋਟੀ ਖਾ ਲਈ ਦੀ ਐ ਮਿਸੇ ਪ੍ਰਸ਼ਾਦੇ ਖਾ ਲਈਦੇ ਐ ਛਬੀਲ ਪੀ ਲਈ ਦੀ ਐ ਏਦਾਂ ਹੀ ਗਰਮੀ ਦੇ ਮੌਸਮ ਚ ਜਦੋਂ ਠੰਡੀ ਠੰਡੀ ਸੀ ਬ ਫਰੂਟ ਮੈਨੂੰ ਜਾਂ ਤਾਂ ਲੀਚੀ ਅੰਬ ਤੇ ਮੈਂਗੋ ਤੇ ਐੱਪਲ ਅੰਗੂਰ ਤੇ ਬਨਾਨਾ
ਅੱਛਾ ਠੀਕ ਹੈ ਹਮ ਤੇ ਚਾਵਲ ਚੰਗੇ ਲੱਗਦੇ ਨੇ
ਚਾਵਲ ਹਾਂ ਚਾਵਲ ਲੱਗਦੇ ਚੰਗੇ ਲੇਕਿਨ ਮੈਂ ਰੋਜ਼ ਨਹੀਂ ਉਹ ਚੀਜ਼ ਖਾਂਦਾ ਮੈਂ ਘੱਟ ਕੀਤੀਆਂ ਹੋਈਐ। ਫੈਕਟ ਕਦੀ ਕਦੀ ਖਾ ਲਈਦੈ ਕਿਉਂਕਿ ਉਹ ਇਫੈਕਟ ਵੀ ਕਈ ਵਾਰੀ ਕਰਦੇ ਬੰਦੇ ਦੀ ਸਿਹਤ ਨੂੰ ਤਾਂ ਫਿਰ ਬੰਦਾ ਜਿੰਨਾ ਹੋ ਸਕੇ ਓਨਾ ਹੀ ਦੂਰ ਰੱਖਦੈ ਆਪਣੇ ਆਪ ਨੂੰ ਇੰਨਾ
ਤੇ ਦੁੱਧ ਚਾਹ ਕੌਫੀ ਇਹ ਚੀਜ਼ਾਂ ਚੰਗੀਆਂ ਲੱਗਦੀਐ।
ਹਾਂ ਚੰਗੀਆਂ ਲੱਗਦੀਐ ਮੈਨੂੰ ਦੁੱਧ ਸਭ ਤੋਂ ਸੁਆਦ ਲੱਗਦਾ ਚਾਹ ਨੀ ਵਧੀਆ ਲੱਗਦੀ ਅਸਲ ਚ ਚਾਹ ਮੈਂ ਕਦੇ ਛੋਟੇ ਹੁੰਦਿਆਂ ਨੇ ਨੀ ਪੀਤੀ ਹੈਗੀ ਇਸੇ ਲਈ ਮੈਂ ਚਾਹ ਨੂੰ ਛੱਡਿਆ ਹੋਇਐ।
ਹਮ
ਹਮ ਕਿਉਂਕਿ ਇੱਕ ਤਰੀਕੇ ਦਾ ਏ ਨਸ਼ਾ ਹੀ ਹੁੰਦੈ ਜੋ ਬੰਦੇ ਨੂੰ ਇੱਕ ਵਾਰੀ ਚੜ ਜੇ ਤੇ ਦੁਬਾਰਾ ਉਹਦੇ ਚੋਂ ਨਿਕਲ ਨਹੀਂ ਸਕਦਾ ਹੈਗਾ। ਹਮ ਜੋ ਬੰਦੇ ਦੀ ਸਰੀਰ ਨੂੰ ਵੀ ਖ਼ਰਾਬ ਕਰਦੈ ਬੰਦੇ ਦੀ ਸਿਹਤ ਨੂੰ ਵੀ ਖ਼ਰਾਬ ਕਰਦੈ ਤਾਂ ਮੇਰਾ ਇਸ ਚੀਜ਼ ਦਾ ਵੀ ਤਜੁਰਬਾ ਕਹਿੰਦਾ ਕਿ ਇਹ ਚੰਗੀ ਚੀਜ਼ ਨਹੀਂ ਹੈਗੀ ਇੱਕ ਤਰੀਕੇ ਇਫੈਕਟ ਕਰਦੀ ਸਿਹਤ ਨੂੰ ਚਾਹ ਵੀ ਇਸੇ ਲਈ ਜਿੰਨਾ ਮੈਂ ਕੇਨਾ, ਓਨਾ ਹੀ ਦੂਰ ਰੱਖਣਾ ਚਾਈਦਾ, ਬੰਦੇ ਨੂੰ ਸਵੇਰੇ- ਸਵੇਰੇ ਉੱਠ ਕੇ ਚਾਹ ਤਾਂ ਬਿਲਕੁਲ ਨੀ ਪੀਣੀ ਚਾਈਦੀ। ਕੁਛ ਹੈਲਦੀ ਫੂਡ ਜੇਆ ਖਾ ਲੈਣਾ ਚਾਈਦਾ, ਕੁਛ ਹੈਲਦੀ ਚੀਜਾਂ ਲੈ ਲੈਣੀ ਚਾਈਦੀਆਂ। ਚਾਹ ਦਾ ਕਿ ਐ, ਓ ਤਾਂ ਭਾਵੇਂ ਦੁਪੈਰ ਨੂੰ ਪੀ ਲੈਨ, ਭਾਵੇਂ ਸ਼ਾਮ ਨੂੰ ਪੀ ਲੈਨ, ਬੰਦੇ ਤਾਂ ਕਰਕੇ, ਕਿਸੇ ਦੀ ਗੱਲ 'ਚ ਸਮਝ ਕਿੱਥੇ ਆਂਦਾ।
ਤੇ, ਬਿਸਕਿਟ, ਭੁਜੀਆ, ਚਿਪਸ ਏਨਾਂ ਚੋਂ ਕੀ- ਕੀ ਪਸੰਦ ਐ?
ਮੈਨੂੰ ਸਬ ਤੋਂ ਵਦੀਆ ਲੱਗਦਾ ਭੁਜੀਆ, ਕਿਉਂਕਿ ਚਿਪਸ ਇਟਸ ਇਫੈਕਟ ਮਤਲਬ ਓਲੀ ਦੇ ਨਾਲ ਬਣੇ ਹੁੰਦੇ ਆ। ਤੱਲੇ -ਤੱਲੇ ਜੇ।
ਹੂੰ।
ਤਾਂ ਮੈਂ ਓ ਘੱਟ ਖਾਂਨਾ ਹੁੰਦਾ, ਕਿਉਂਕਿ ਮੈਨੂੰ ਆਦਤ ਨਈ ਹੈਗੀ ਇੰਨਾ ਖਾਂਨ ਦੀ। ਤਾਂ, ਫੇਰ ਮੈਂ ਘਟਾਇਆ ਹੋਏਆ ਮਿਠਾਈਆਂ ਤੱਕ ਘਟਾ ਤੀ ਆ ਮੈਂ ਜਲੇਬੀ ਵੀ, ਸਿਰਫ਼ ਦੀਵਾਲੀ ਯਾ ਦਸ਼ੈਹਰੇ ਦੇ ਨੇੜੇ- ਤੇੜੇ, ਯਾ ਜਦੋਂ ਕੋਈ ਆਂਦਾ ਹੈਗਾ, ਮੈਂ ਹਰ ਓਦੋਂ ਹੀ ਖਾ ਲੈਂਨਾ ਹੁੰਨਾ।
ਹਮ।
ਓਦੋਂ ਖਾ ਲੈਂਨਾ ਹੁੰਨਾ ਮਿੱਠਾ, ਓਦਾਂ ਮੈਨੂੰ ਰੋਜ ਮਿੱਠਾ ਖਾਣ ਦੀ ਆਦਤ ਨੀ ਹੈਗੀ, ਮੈਂ ਘਟਾਇਆ ਹੋਏਆ ਨਾ। ਚਲ ਚ ਮਿੱਠਾ, ਜੋ ਸੇਹਤ
ਤੇ, ਚੋਕਲੇਟ ਵਗੈਰਾ?
ਓ ਨੀ ਮੈਂ ਖਾਂਦਾ, ਓ ਕਿ ਓ ਵੀ ਸੇਮ ਹੀ ਚੀਜ਼ ਹੁੰਦਾ, ਜਿੱਦਾਂ ਮਿੱਠਾਸ ਦੇ ਵਿੱਚ ਹੁੰਦਾ ਨਾ, ਮਿੱਠਾ। ਏਹ ਵੀ ਜਿੱਦਾਂ ਹੈਗੀ, ਓਦਾਂ ਈ ਓਹੀ ਚੀਜ਼ ਆ, ਇਸ ਲਈ ਓ ਵੀ ਮੈਂ ਘੱਟ ਕੀਤੀਆਂ ਹੋਈਆ।
ਹਮ।
ਚੋਕਲੇਟ ਖਾਣ ਨਾਲ, ਬੰਦੇ ਦੇ ਜੇਹੜੇ ਦੰਦ ਐ, ਓ ਦਰਦ ਕਰਨ ਲੱਗ ਜਾਂਦੇ ਐ। ਫੈਕਟ ਕਰਦੇ ਆ ਦੰਦਾਂ ਨੂੰ, ਤੇ ਮਤਲਬ ਸਾਡੇ ਸ਼ਰੀਰ ਨੂੰ, ਤਾਂ ਫਿਰ ਮੈਂ ਉਹ ਚੀਜ਼ ਨੀ ਇੰਨੀਆਂ ਖਾਂਦਾ, ਘਟਾਈਆਂ ਹੋਈਆਂ ਮੈਂ।
ਹਮਮ।
ਤਾਂ, ਕਰਕੇ।
ਤੇ, ਡਰਾਈ ਫਰੂਟ ਚੋਂ ਕਾਜੂ, ਬਦਾਮ ਵਗੈਰਾ ਚੋਂ ਕੀ ਪਸੰਦ ਐ।
ਡਰਾਈ ਫਰੂਟ ਚੋ, ਮੈਨੂੰ ਸਬ ਤੋਂ ਵਦੀਆ ਲੱਗਦੈ ਬਦਾਮ।
ਹਮ।
ਬਦਾਮ ਐ ਇੱਕ ਕਾਜੂ ਦੇ ਵਿੱਚ ਮੈਨੂੰ ਏਹ ਚੀਜ ਲੱਗਦੀ, ਕਿ ਓਦੇ ਚ ਜਾਦਾ ਮਿੱਠਾ ਹੁੰਦਾ ਐ ਸ਼ੂਗਰ ਨਈ ਹੁੰਦੀ ਓਦੇ ਚ, ਮਤਲਬ ਬਿਨਾਂ ਸ਼ੂਗਰ ਤੋਂ ਵੀ ਬੰਦਾ ਖਾ ਨੀ ਸਕਦਾ ਹੈਗਾ ਇੰਨਾ ਕਿ ਜਿੰਨਾ, ਹੋ ਸਕੇ ਬੰਦੇ ਨੂੰ ਓਨਾ ਈ ਫਿੱਕੀ ਚੀਜ ਖਾ ਲੈਣੀ ਚਾਈਦੀ ਐ।
ਹਮ, ਹੋਰ ਕਦੀ ਬ੍ਰੈਡ ਛੋਲੇ ਖਾਧੇ?
ਹਾਂ, ਬ੍ਰੈਡ ਛੋਲੇ ਮੈਂ ਖਾਂਦਾ ਹੈੰਗਾ ਕੋ
ਓ ਕਿੱਦਾਂ, ਕਿੱਦਾਂ ਖਾਂਦੇ ਓ ਕੀ ਕਰਦੇ ਹੁੰਨੇ ਓ?
ਉਦੇ ਤੋਂ ਪੈਲੇ ਆਪਾਂ ਛੋਲੇ, ਟਮਾਟਰ, ਪਿਆਜ ਐਡ ਕਰ ਦੇਨੇ ਆ, ਫਿਰ ਉਪਰ ਸੋਸ ਪਾ ਕੇ ਬਣਾ ਲੈਂਨੇ ਆ ਬਸ। ਸਿੰਪਲ ਐ।
ਹਮ।
ਹਮ।
ਤੇ, ਪਾਓ- ਭਾਜੀ ਚੰਗੀ ਲੱਗਦੀ ਐ?
ਪਾਓ -ਬਾਜੀ, ਹਾਂ ਠੀਕ -ਠਾਕ ਲੱਗਦੀ ਐ। ਅਚਲ ਚ ਮੈਂ, ਓ ਚੀਜ਼ ਇੱਕ ਤਾਂ ਘਟਾਈ ਹੋਈ ਐ ਕਿਉਂਕਿ ਮੈਂ ਜਾਆਦਾਤਰ ਖਾਂਦਾ ਨੀ ਹੈਗਾ, ਪਾਓ ਭਾਜੀ ਵੀ ਮੈਂ ਖਾਂਨਾ ਆ ਓਦਾਂ, ਲੇਕਿਨ ਘਟਾ ਕੇ, ਥੋੜ੍ਹਾ ਜੇਹਾ ਵਧਾ ਕੇ ਨੀਂ ਮਤਲਬ, ਪੂਰਾ ਈ ਘਟਾਇਆ ਹੋਏਆ ਮੈਂ
ਤੇ ਸਾਂਬਰ ਨਾਲ ਇਡਲੀ ਚੰਗੀ ਲੱਗਦੀ।
ਹਾਂ ਸਾਂਬਰ ਨਾਲ ਮੈਨੂੰ ਇਡਲੀ ਵੀ ਚੰਗੀ ਲੱਗਦੀ। ਸਾਂਬਰ ਚਾਵਲ ਵੀ ਚੰਗੇ ਲੱਗਦੇ ਆ ਮੈਂ ਉਹ ਸਾਰੀਆਂ ਚੀਜ਼ਾਂ ਖਾ ਲੈਨਾ ਹੁੰਨਾ ਸਾਂਬਰ, ਓਹ ਵੀ ਇਕਸ ਫੂਡ ਆ ਕਿਉਕਿ ਓਹਦੇ 'ਚ ਚ ਇੰਨੀ ਕੋਲੰਟੀਨ ਨੀ ਹੁੰਦੀ ਜਿੰਨੀ ਭਾਜੀ ਤੇ ਪਾਓ ਚ ਹੁੰਦੀ ਐ। ਤੁਸੀਂ ਸੋਚ ਕੇ ਦੇਖੋ ਕਿ ਪਾਓ ਆ ਜਿਹੜੇ ਆ ਉਹ ਮੈਦੇ ਦੇ ਬਣੇ ਹੁੰਦੇ, ਬ੍ਰੈਡ ਵੀ ਸੇਮ ਮੈਦੇ ਦੀ ਹੈਗੀ ਐ ਕੀਨਾ ਮੈਦਾ ਮੈਦ ਥੋੜ੍ਹਾ ਘਟਾਇਆ ਹੁੰਦਾ।
ਨਹੀਂ ਹੁਣ ਤਾਂ ਬ੍ਰੈਡ ਡ ਵੀ ਆਉਣ ਲੱਗ ਗਈ ਆ ਆਟੇ ਦੀ ਤੇ ਪਾਓ ਵੀ ਆਟੇ ਦੇ ਆਉਂਦੇ ਆ।
ਮੈਨੂੰ ਪਤਾ ਆਟੇ ਦੇ ਆਦੇ ਆ, ਲੇਕਿਨ ਕਈ ਚੀਜ਼ਾਂ ਦੇ ਵਿੱਚ ਨਾ ਇੱਕਸਾ ਫੈਟ ਲੁਕਿਆ ਹੁੰਦਾ, ਭਾਵੇਂ ਉਹ ਮੈਦੇ ਦੀ ਹੋਵੇ ਭਾਵੇਂ ਉਹ ਆਟੇ ਦੀ ਹੋਵੇ ਫੇਿਰ ਵੀ ਬੰਦੇ ਨੂੰ ਥੋੜ੍ਹਾ ਜਿਹਾ ਰਹਿਣਾ ਚਾਹੀਦਾ ਹੈਗਾ ਕਿ ਇੱਕ ਇੱਕ ਵਾਰੀ ਬੰਦੇ ਨੂੰ ਉਹ ਚੀਜ਼ ਨਾ ਹੋਵੇ ਕਿਉਂਕਿ ਜਿਹੜੀ ਮੈਦੀ ਦੀ ਚੀਜ਼ ਹੈ ਨਾ ਉਹ ਸਰੀਰ ਨੂੰ ਵੀ ਦੁਖੀ ਕਰਦੀ ਆ ਤੇ ਸਰੀਰ ਨੂੰ ਹੋਰ ਜ਼ਿਆਦਾ ਬਿਮਾਰ ਕਰ ਸਕਦੀ ਐ। ਆਟੇ ਦੀ ਚੀਜ਼ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਆਂਦੀ ਹੈਗੀ ਐ।
ਹੋਰ ਕੜੀ
ਨਾ ਨਾ
ਕੜੀ ਪਸੰਦ ਹੈ?
ਆਹੋ ਕੜੀ ਪਸੰਦ ਆ ਮੈਨੂੰ ਕੜੀ ਮਤਬ ਕੜੀ ਚਾਵਲ ਵੀ ਮੈਂ ਖਾ ਲੈਂਨਾ, ਕੜੀ ਨਾਲ ਰੋਟੀ ਵੀ ਖਾ ਲੈਂਨਾ ਹੁੰਨਾ।
ਕੜੀ ਨਾਲ ਤੰਦੂਰੀ ਰੋਟੀ ਬੜੀ ਚੰਗੀ ਲੱਗਦੀ ਆ ਨਾ।
ਆਹੋ ਤੰਦੂਰੀ ਰੋਟੀ ਸਵਾਦ ਲੱਗਦੀ ਘੜੀ ਨਾਲ
ਹੂੰ, ਤੇ ਰਾਜਮਾਂ ਵਗੈਰਾ ਖਾਧੇ ਕਦੀ?
ਆਹੋ ਰਾਜਮਾਂ ਮੈਂ ਖਾਂਦਾ ਹੁੰਦਾ ਕਦੀ ਰੋਟੀ ਨਾਲ ਖਾ ਲੈਂਦਾ ਰਾਜਮਾਂ ਤੇ ਕਦੀ ਰਾਜਮਾਂ ਚਾਵਲ ਖਾ ਲਈਦੇ ਆ। ਬਸ ਸਾਰਿਆਂ ਨਾਲ ਖਾਈਦੇ ਨੇ ਦਾਲ ਆਹੋ ਦਾਲ ਦਾਲ ਮੱਖਣੀ ਪਨੀਰ
ਹੂੰ
ਮਲਬ ਰਾਜਮਾਂ ਮੱਖਣੀ ਵੀ ਬਣਾ ਲੈਂਨਾ ਹੁੰਨਾ, ਓਦਾਂ ਹਰ ਚੀਜ਼ ਆਦੀ ਐ। ਖਾਣ ਦੀ ਤੇ ਬਣਾਉਣ ਦੀ ਵੀ ਗੱਲ, ਇਹ ਚੀਜ਼ਾਂ ਸੱਚੀ 'ਚ ਬਣਾਣ ਵਾਲੀਆਂ ਹੁੰਦੀਆਂ। ਹੂੰ।
ਸਲਾਦ ਵਗੈਰਾ ਵੀ ਖਾਂਦੇ ਹੋ?
ਸਲਾਦ ਆਹੋ ਖਾਂਨੇ ਆ।
ਹੂੰ, ਚਲੋ ਵਧੀਆ। ਚਲੋ ਠੀਕ ਹੈ ਜੀ ਸਸ ਸ਼੍ਰੀ
ਚ ਹੋਰ ਠੀਕ ਹੈ ਸਤਿ ਸ੍ਰੀ ਅਕਾਲ ਜੀ।
ਓਕੇ।
ਓਕੇ ਬਾ ਹੂੰ।